ਓ
ਸਸ਼੍ਰੀ ਕਾਲ ਭੈਨ ਜੀ।
ਸਸ੍ਰੀ ਕਾਲ ਭੈਨਜੀ, ਕੀ ਹਾਲ ਆ?
ਬਾੱਸ ਠੀਕ ਐ ਜੀ, ਤੂਸੀ ਸੁਨਾਓ?
ਮੈਂ ਵੀ ਠੀਕ ਆਂ, ਮੈਂ ਨਾ ਹਾਂ, ਥੋਡੇ ਪੈਲੇ ਈ ਕੋਲਸ ਆਈ ਸੀ ਨਾ ਮੈਸੇਜ ਆਏਆ ਸੀ, ਉਦੋਂ ਮੈਂ ਸੁੱਤੀ ਹੋਈ ਸੀ, ਗੁਰਦੁਆਰੇ ਆ ਕੇ ਨਾ ਅਸੀ ਪੈ ਜਾਨੇ ਆ, ਸਵੇਰੇ ਤਿੰਨ ਸਾਡੇ ਤਿੰਨ ਦੇ ਉ ਉੱਠੇ ਹੁੰਨੇ ਆ। ਤੇ, ਗੁਰਦੁਆਰੋ ਆਨੇ ਆ ਅਸੀ ਸਾਡੇ ਸਾੱਤ ਆੱਠ ਵਜੇ, ਤੇ ਆੱਜ ਤਾਂ ਵੈਸੇ ਲੇਟ ਹੋ ਗਏ ਸੀਗੇ। ਸਾਡੇ ਜੇੜੇ ਗਲੀ ਦੇ ਭਾਜੀ ਸੀਗੇ, ਉਨਾਂ ਨੇ ਲੇਟ ਕਾਰਤਾ ਸੀ।
ਅੱਛਾ ਜੀ।
ਹਾਂਜੀ, ਤਾਂ ਕਾਰਕੇ ਫੇਰ ਅੱਜ ਜਾਦਾ ਈ ਲੇਟ ਹੋ ਗਈ ਸੀ, ਮੈਂ ਕੇਆ ਚਲੋ ਅੱਧਾ-ਪੌਣਾ ਘੰਟਾ ਜੋ ਪੈਣਾ ਪੈ ਜੋ।
ਹਾਂਜੀ-ਹਾਂਜੀ, ਬਿਲਕੁੱਲ ਰੈਸਟ ਵੀ ਜਰੂਰੀ ਐ।
ਪਤਾ ਨੀ ਦੋ-ਤਿੰਨ ਦਿਨ ਹੋ ਗਏ ਅੱਖਾਂ ਚ ਇੰਨੀ ਨੀਂਦ ਰੜਕਦੀ ਆ ਨਾ।
ਹਾਂਜੀ-ਹਾਂਜੀ, ਤੇ ਤੂਸੀ ਸੇਵਾ ਕਰਦੇ ਓ ਗੁਰਦੁਆਰੇ ਜਾ ਕੇ?
ਅ ਅਸੀ ਨਾ ਗੁਰਦੁਆਰੇ ਜਾਂਨੇ ਆ, ਦੋ ਕਾੰਮ ਨੀ ਹੋ ਸਕਦੇ, ਇੱਕ ਤਾਂ ਜਾਂ ਸੇਵਾ ਹੋ ਸਕਦੀ ਐ ਨਿਸ਼ਾਨ ਸੈਬ ਦੀ ਜਾਂ ਫੇਰ ਪਾਠ ਹੋ ਸਕਦੇ ਆ, ਫੇਰ ਆਪਾਂ ਹੁਣ ਏਸ ਮ੍ਹੀਨੇ ਮੈਂ ਕੇਆ ਚਲੋ ਅ ਪਾਠ ਕਾਰ ਲੇਨੇ ਆ।
ਠੀਕ ਐ।
ਗੁਰਦੁਆਰਾਂ
ਠੀਕ ਐ, ਠੀਕ ਐ, ਪੈਲਾਂ ਤੂਸੀ ਨਿਸ਼ਾਨ ਸੈਬ ਦੀ ਸੇਵਾ ਕਰਦੇ ਸੀ?
ਹਾਂਜੀ ਨਿਸ਼ਾਨ ਸੈਬ ਦੀ, ਹੁਨ ਬੋਤ ਟਾਈਮ ਹੋ ਗੇਆ ਦੋ ਹਜ਼ਾਰ ਉੱਨੀ ਦੇ ਆਸ-ਪਾਸ ਕੀਤੀ ਸੀ, ਉਸ ਤੋਂ ਬਾਦ ਮ ਬ ਅ ਪ ਮੇਰਾ ਬੇਟਾ ਹੋ ਗੇਆ ਸੀ
ਫੇਰ ਉਸ ਤੋਂ ਬਾਅਦ ਨੀ ਮੈਂ ਥੋਂ ਜਾ ਈ ਨੀ ਹੋਇਆ। ਬੋਤ ਜਿਆਦਾ ਵਿੱਚੇ ਬਿਮਾਰ ਰ‌ਈ ਆਂ। ਵਿਚੇ ਡਿਪ੍ਰੈਸ਼ਨ ਰ‌ਏ ਆ ਬੋਤ ਸਾਰੀਆਂ ਚੀਜ਼ਾਂ ਇੱਕ ਨਾਲ ਹੋਗੀਆਂ। ਫੇਰ ਹੁਣ ਫੇ ਰ ਮੈਂ ਸ਼ੁਰੂ ਕੀਤਾ, ਏਥੇ ਇਤਿਹਾਸਿਕ ਗੁਰਦਵਾਰਾ ਓਥੇ ਕੀਤਾ ਤੇ ਫੇਰ ਮੈਂ ਕਿਆ ਸ੍ਰੀ ਗੁਰੂ ਤੇਗ ਬਹਾਦਰ ਮਾਰਾਜ ਜੀ ਦਾ ਗੁਰਦਵਾਰਾ। ਫੇਰ ਮੈਂ ਕਿਆ ਆਪਾਂ ਪਾਠ ਕਰ ਲੀਏ ਪੈਲੇ ਚਾਲੀ ਦਿਨ ਤਾਂ, ਫਿਰ ਮੁੜ ਕੇ ਪਾਠ ਤਾਂ ਘਰੇ ਵੀ ਹੋਜੂਗਾ, ਸੇਵਾ ਫੇਰ
ਬਿਲਕੁਲ-ਬਿਲਕੁਲ ਤੇ ਤੁਸੀਂ ਕਿੱਦਾਂ ਕਰਦੇ ਨਿਸ਼ਾਨ ਸੈਬ ਦੀ ਸੇਵਾ।
ਹਾਂ ਨਿਸ਼ਾਨ ਸੈਬ ਦੀ ਸੇਵਾ ਜਲ ਨਾਲ ਕਰੀ ਦੀ ਆ। ਊਂ ਝਾੜੂ ਨੀ ਮਾਰਦੇ ਆਪਾਂ। ਆਪਾਂ ਹੱਥਾਂ ਨਾਲ ਹੀ ਪਾਣੀ ਕੱਢੀ ਦਾ। ਆ ਝਾੜੂ-ਝਾੜੂ ਨਾਲ ਨੀ ਮਾਰੀ ਦਾ ਨੀ ਪੋਚੇ ਲਾ ਦਿੰਨੇ ਆਂ। ਤੇ ਜੋਤ ਲਗਾ ਦਿੰਨੇ ਆ, ਫੁੱਲ ਵਗੈਰੇ ਲਾ ਦਿੰਨੇ ਆ, ਤੁਸੀਂ ਕਿੱਦਾਂ ਕਰਦੇ ਓ ਭੈ। ਜੀ।
ਮੈਂ ਤਾਂ ਜਿੱਦਾਂ ਅ ਪਿਛਲੇ ਸਾਲ ਕੀਤੀ ਸੀ ਮੈਂ। ਆ ਤੰਬਰ ਦੇ ਵਿੱਚ ਤੇ ਓਦੋਂ ਮੈਂ ਜਿੱਦਾਂ ਦੁੱਧ ਲੈ ਕੇ ਜਾਂਦੀ ਸੀ ਘਰੋਂ, ਅੱਧਾ ਕਿੱਲੋ ਦਾ ਦੁੱਧ ਲੈ ਜਾਂਦੀ ਸੀ। ਅੱਧਾ ਕਿੱਲੋ ਦੁੱਧ ਦੇ ਵਿੱਚ ਬਾਲਟੀ ਦੇ ਵਿੱਚ ਦੁੱਧ ਪ ਅ ਕੱਚੀ ਲੱਸੀ ਨਾ ਇਸ਼ਨਾਨ ਕਰਵਾ ਕੇ ਹੱਥਾਂ ਨਾ ਪਾਣੀ ਸਾਫ ਕਰਕੇ, ਫੇਰ ਉਸ ਤੋਂ ਬਾਦ ਮੈਂ ਸੁੱਕੇ ਦੋ ਪੋਚੇ ਰੱਖੇ ਹੋਏ ਸੀ, ਇੱਕ ਨੀਚੇ ਵਾਸਤੇ ਇੱਕ ਨਿਸ਼ਾਨ ਸੈਬ ਦੇ ਉੱਪਰ ਵਾਸਤੇ।
ਹਾਂਜੀ।
ਓਨਾਂ ਨੂੰ ਫੇਰ ਸਾਫ ਕਰਕੇ ਫੇਰ ਬਾਦ ਸਾਰਾ ਸਾਫ ਕਰਕੇ ਫੇਰ ਓ ਤੇ ਓਥੇ ਨਿਸ਼ਾਨ ਸੈਬ ਦੇ ਕੋਲ ਈ ਬੈਠ ਕੇ ਪੰਜ ਚੋਪਾਈ ਸੈਬ ਦੇ ਪਾਠ ਕਰਕੇ ਫੇਰ ਆਉਂਦੀ ਹੁੰਦੀ ਸੀ।
ਹਾਂਜੀ ਨਿਸ਼ਾਨ ਸੈਬ ਦੀ ਸੇਵਾ ਤਾਂ ਚਲੋ ਗੁਰੂ ਘਰ 'ਚ ਤਾਂ ਸਾਰੀ ਈ ਸੇਵਾ ਬਹੁ ਵਧੀਆ।
ਮਤਲਬ ਮੈਂ ਕੈਨੀ ਜੇ ਕੋਈ ਕੰਮ ਰੁਕਿਆ ਹੋਵੇ ਜਾਂ ਕੋਈ ਤੁਸੀਂ ਬੜੇ ਪਰੇਸ਼ਾਨ ਹੋਵੋ, ਕੋਈ ਡਿਪਰੈਸ਼ਨ ਹੋਵੇ ਜਾਂ ਤਾਡਾ ਕੋਈ ਕੰਮ ਨੀ ਬਣ ਰਿਆ, ਮਤਲਬ ਤੁਸੀਂ ਫਸ ਸੇ ਦੇ ਆਂ, ਓਸ ਟੈਮ ਨਿਸ਼ਾਨ ਸੈਬ ਦੀ ਸੇਵਾ ਕਰੋ, ਅਰਦਾਸ ਕਰੋ। ਬੇਨਤੀ ਕਰੋ, ਤਾਡੀ ਅਰ ਦਾਸ ਉਸੇ ਟੈਮ ਪੂਰੀ ਹੋ ਜਾਂਦੀ ਆ। ਔਰ ਏ ਚੀਜ਼ ਮੈਂ ਆਪਣੇ ਅੱ ਖੀ ਦੇਖੀ ਦੀ ਆ।
ਹਾਂਜੀ ਏ ਤੁਆਡੀ ਗੱਲ ਤਾਂ ਬਿਲਕੁਲ ਸਈ ਆ। ਅ ਮੈਨੂੰ ਹਜੇ ਚਾਲੀ ਦਿਨ ਪੂਰੇ ਨੀ ਹੋਏ ਸੀਗੇ।
ਅੱਛਾ ਜੀ।
ਸੇਵਾ ਕਰਦਿਆਂ ਨੂੰ, ਤੇ ਮੈਨੂੰ ਪਤਾ ਲੱਗ ਗਿਆ ਸੀ। ਸੀਗਾ ਵੀ ਪ੍ਰੈਗਨੈਂਸੀ ਹੈ ਮੈਨੂੰ, ਵਿਆ ਤੋਂ ਪੰਜ ਸਾਲ ਬਾਦ ਹਾਂਜੀ। ਫੇਰ ਬਾਕੀ-ਬਾਕੀ ਦੀ ਸੇਵਾ ਫੇਰ ਮੇਰੇ ਹਸਬੈਂਡ ਨੇ ਕਰ ਲਈ ਸੀਗੀ।
ਹਾਂਜੀ-ਹਾਂਜੀ ਆਓ ਫੇਰ ਓ ਕੋਈ ਵੀ ਕਰ ਸਕਦਾ। ਮੇਰੇ ਜਿੱਦਾਂ ਸਿਸ ਸਿਸਟਰ ਦਾ ਵੀਜ਼ਾ ਨੀ ਸੀ ਲੱਗਦਾ।
ਹੂੰ।
ਤੇ ਮਤਲਬ ਪੈਲਾਂ ਬੜੀ ਵਾਰੀ ਟਰਾਈ ਕੀਤਾ ਸੀ ਤੇ ਲੱਗਦਾ ਨੀ ਸੀ ਫਿਰ ਉਸ ਤੋਂ ਬਾਦ ਓ ਕੈਂਦੀ ਹੁਣ ਨੀ ਮੈਂ ਲਗਾਣਾ ਪਰ ਨਈ ਅਸੀਂ ਕਿਆ ਤੂੰ ਲਗਾ। ਤੇ ਅਸੀਂ ਮੈਂ ਸੇਵਾ ਸ਼ੁਰੂ ਕੀਤੀ ਸੀ ਓਦੇ ਵਾਸਤੇ। ਤੇ ਹਾਲੇ ਮੈਨੂੰ ਸੇਵਾ ਸ਼ੁਰੂ ਕੀਤੀ ਨੂੰ ਸਿਰਫ ਦੋ ਦਿਨ ਹੋਏ ਸੀ ਤੂੰ ਤਾਂ ਇੱਕ ਹਫ਼ ਤੇ ਦੇ ਵਿੱਚ ਵੀਜ਼ਾ ਆ ਗਿਆ ਸੀ।
ਦੇਖਲੋ ਹਫ਼ਤੇ ਚ ਈ ਆ ਗਿਆ ਸੀ।
ਸਭ ਹੈਰਾਨ ਹੋ ਗਏ ਕੀ ਇੱਕ ਹਫ਼ਤੇ ਦੇ ਵਿੱਚ ਵੀਜ਼ਾ ਨਈ ਆ ਸਕਦਾ। ਪਰ ਮੈਂ ਕਿਆ ਏ ਮਹਾਰਾਜ ਦੇ ਰੰਗ ਨੇ ਮਤਲਬ
ਕੀ ਮੇਰੇ ਦਾਦਾ ਜੀ ਵੀ ਐਈ ਗੱਲ ਕਰਦੇ ਹੁੰਦੇ ਸੀਗੇ ਕੀ ਜਦੋਂ ਸਾਡੇ ਤੇ ਔਂਕੜਾਂ ਆਂਦੀਆਂ ਅੜਚਨਾ ਆਂਦੀਆਂ ਬਸ ਓਦੋਂ ਅਸੀਂ ਅਰਦਾਸ ਕਰਨੀ ਆ।
ਅਰਦਾਸ
ਨਾ ਲੋਕਾਂ ਕੋਲ ਰੋਣਾ, ਨਾ ਲੋਕਾਂ ਨੂੰ ਤਕਲੀਫ਼ ਦੁੱਖ ਦੱਸਣੀ ਆ ਕਿਸੇ ਨੂੰ ਨੀ ਕੁਛ ਕੈਣਾ।
ਤੁਸੀਂ ਦੁੱਖ ਤਕਲੀਫ਼ ਦੱਸੋਗੇ ਨਾ ਤਮਾਸ਼ਾ ਈ ਬਣੇਗਾ ਹਾਂ। ਉਨਾਂ ਨੇ ਤੁਹਾਡੇ ਮੂੰਹ ਤੇ ਤਾਂ ਕੈਣਾ ਹਾਂ ਦੁੱ ਖ ਐ ਯੇ ਐ ਵੋ ਐ ਹਾਂ ਤੇ ਫਿਰ ਹੱਸ-ਹੱਸ ਕੇ ਦੱਸਣਾ। ਕੈਂਦੇ ਨਾ ਦਾਤੀ ਨੂੰ ਦੰਦੇ ਇੱਕ ਪਾਸੇ। ਦੁਨੀਆਂ ਨੂੰ ਦੋਨੋਂ ਪਾਸੇ ਐ ਹਾਂ ਵਧੀ ਏ ਹਾਲ ਐ ਦੁਨੀਆਂ ਦਾ ਮੈਂ ਤੁਹਾਨੂੰ ਆਪਣੇ ਆ ਪਣੇ ਘਰ ਦੇ ਐਕਸਪੀਰੀਅੰਸ ਦੱਸਦੀ ਆ ਬਾਬਾ ਦੀਪ ਸਿੰਘ ਜੀ ਦੇ ਨਾਲ ਅੱਜ ਤੋਂ ਅਠਾਰਾਂ ਵੀਹ ਸਾਲ ਪਹਿਲੋਂ ਦੀ ਗੱਲ ਐ ਹੁਣ ਤਾਂ ਦੁਨੀਆਂ ਨੂੰ ਪਤਾ ਲੱਗ ਗਿਆ ਨਾ ਚੁਪੈਰਾ ਸੈਬ ਦੀ ਮਾਨਤਾ ਦਾ ਅੱਜ ਤੋਂ ਠਾਰਾਂ ਸਾਲ ਪੈਲੇ ਮੇਰੀ ਭੂਆ ਨੂੰ ਬਲੱਡ ਕੈਂਸਰ ਹੋ ਗਿਆ ਸੀ।
ਅੱਛਾ ਜੀ।
ਅਤੇ ਮਤਲਬ ਲਾਸਟ ਸਟੇਜ ਤੇ ਸਾਨੂੰ ਪਤਾ ਲੱਗਿਆ ਸੀ। ਤੇ ਡੋਕਟਰ ਕੈਂ ਦੇ ਸੀ ਕਿ ਮਸੀਂ ਪੰਦਰਾਂ ਵੀਹ ਦਿਨ ਮੀਨਾ ਕੱਢ ਲੂੰਗੀ। ਇਸ ਤੋਂ ਜਾਦਾ ਟਾਈਮ ਇਦੇ ਕੋਲ ਨੀ ਐ ਪਰ ਮੇਰੀ ਮੰਮੀ ਦੀ ਸ਼ ਸ਼ਰਧਾ ਬੜੀ ਸੀ ਬਾਬਾ ਦੀਪ ਸਿੰਘ ਜੀ ਤੇ।
ਦੇਖਲੋ ਹਾਂ।
ਮੇਰੀ ਮੰਮੀ ਨੇ ਸਾਰੇ ਪਰਿਵਾਰ ਨੂੰ ਸ਼ਹੀਦਾਂ ਦੇ ਲਿਜਾ ਕੇ ਕਿਆ ਇੱਥੇ ਬੈਠ ਕੇ ਚਪੈਰਾ ਕਰੋ ਪੈਲੇ ਚ ਚਪੈਰੇ ਦੇ ਉੱਤੇ ਜਦੋਂ ਗਏ ਨਾ ਉਨੂੰ ਲੈ ਕੇ ਭੂਆ ਨੂੰ ਤੇ ਦੂਸਰੇ ਅ ਐਂਤਵਾਰ ਚਪੈਰਾ ਕੱਟਿਆ ਤੇ ਮੰਗਲਵਾਰ ਡੋਕਟਰ ਕੋਲ ਜਾਣਾ ਸੀ ਤੇ ਜਦੋਂ ਮੰਗ ਡੋਕਟਰ ਕੋਲ ਗਏ ਤਾਂ ਡੋਕਟਰ ਬੋਲਦਾ ਤੁਸੀਂ ਕੇੜੇ ਡੋਕਟਰ ਕੋ ਜਾ ਕੇ ਆਏ ਓ ਤੇ ਮਤਲਬ ਡੋਕਟਰ ਨੂੰ ਯਕੀਨ ਨੀ ਹੋ ਰਿਆ ਹਾਂ ਮਤਲਬ ਓ ਕੈਂਦਾ ਸੀ ਕੀ ਮੈਨੂੰ ਉਸ ਡੋਕਟਰ ਦਾ ਨਾਮ ਦੱਸੋ ਕੀ ਜਿਦੇ ਕੋਲ ਤੁਸੀਂ ਜਾ ਕੇ ਆਏ ਓ।
ਥੋਡੀਆਂ ਗੱਲਾਂ ਸੁਣ ਕੇ ਥੋਡੀਆਂ ਸਈ ਗੱਲ ਐ ਚੀਜ਼ਾਂ ਕੈਂਦੇ ਆ ਨਾ ਵਰਤ ਕੇ ਪਤਾ ਚੱਲਦਾ ਥੋਡੀਆਂ ਗੱਲਾਂ ਸੁਨ ਕੇ ਹੁਣ ਮੈਨੂੰ ਐਂ ਲੱਗਦਾ ਵੀ ਇੱਕ ਵਾਰੀ ਮੈਂ ਵੀ ਬਾਬਾ ਦੀਪ ਸਿੰਘ ਜੀ ਵਾਰ ਦਰ ਤੇ ਜਾਵਾਂ ਪਮਾ ਦੀ ਇੱਕ ਵਾਰੀ ਕਿਉਂ ਨਾ ਹੋਵੇ ਤਾਂ ਜਾਣੀ-ਜਾਣ ਨੇ ਠੀਕ ਆ ਪੇ ਆਗ, ਅੱਗੇ ਆਪੇ ਓ ਰਾਹ ਬਨਾਨਗੇ ਜੇਹੜਾ ਵੀ ਆ, ਮੈਂ ਇੱਕ ਵਾਰੀ ਗਈ ਹੋਈ ਆਂ। ਹੁਣ ਮੈਂ ਸੋਚਰੀ ਆ ਫਿਰ ਇੱਕ ਵਾਰੀ ਜਾਵਾਂ
ਮੈਂ ਦੀਦੀ ਬੋਹਤ ਬਿਮਾਰ ਰਈ ਆਂ ਮਤਲਬ ਮੈਂ ਵੈਂਟੀਲੇਟਰ ਤੱਕ ਜਾ ਕੇ ਆਈ ਦੀ ਆਂ।
ਤੇ ਹੋਰ
ਤੇ ਮੈਨੂੰ ਨਾ ਮੇਰਾ ਡਾਕਟਰ ਆ ਲੁਧਿਆਣੇ ਡੀ ਐੱਮ ਸੀ ਦਾ ਡਾਕਟਰ ਆ ਤੇ ਓ ਜਦੋਂ ਲਾਸਟ ਟਾਈਮ ਓ ਮੈਨੂੰ ਮਤਲਬ ਮੇਰੇ ਘਰਦਿਆਂ ਨੂੰ ਕਹਿੰਦੇ ਕਿ ਔਖਾ ਏ।
ਹੂੰ
ਪਰ ਓਨਾਂ ਮੈਂ ਜਦੋਂ ਮੈਨੂੰ ਪੈਰਾਲਾਈਜ਼ ਦੀ ਪ੍ਰੋਬਲਮ ਹੋਈ ਸਭ ਕੁਝ ਹੋਇਆ ਮੈਨੂੰ। ਓਨਾਂ ਨੇ ਠੀਕ ਦੇਕ ਕੇ ਓ ਬੜੇ ਖੁਸ਼ ਹੁੰਦੇ ਨੇ, ਤੇ ਮੈਂ ਜਦ ਜੋਂਠ ਠੀ ਓ ਹੋਈ ਨਾ ਤੇ ਓ ਮੈਨੂੰ ਕਹੰਦੇ ਤੇਰਾ ਕਿਹੜਾ ਡਾਕਟਰ, ਮੈਂ ਕਿਆ ਮੇਰਾ ਵੈਦ ਗੁਰੂ ਗੋਬਿੰਦ ਦਾ ਮੈਂ ਕਿਆ ਓਦੇ ਤੋਂ ਓਦੇ ਤੋਂ ਉੱਪਰ ਕੋਈ ਡਾਕਟਰ ਨੀ ਏ।
ਹੁੰ, ਹੁੰ।
ਮਤਲਬ ਮੈਂ ਕਿਆ ਸਭ ਤੋਂ ਵੱਡਾ ਡਾਕਟਰ ਦੁਨੀਆ ਦਾ ਡੋਕਟਰ ਏ ਓ। ਕਿ, ਤੁਸੀਂ ਵੀ ਤਾਨੂੰ ਵੀ, ਕੋਈ ਪ੍ਰੋਬਲਮ ਆਂਦੀ ਨਾ ਓ ਡਾਕਟਰ ਨੇ ਮੈਨੂੰ ਆਪਣੀ ਧੀ ਬਣਾਇਆ ਵੇ। ਕੈਂਦੇ ਤੇਰੇ ਨਾਲ ਸਾਨੂੰ ਪਾਜ਼ਿਟਿਵ ਵਾਈਬਸ ਜਾਂਦੀਆਂ ਨੇ, ਜਦੋਂ ਤੂੰ ਆਉਣੀ ਏ, ਡਾਕਟਰ ਮੈਨੂੰ ਦੇਖ ਕੇ ਇੰਨੇ ਖੁਸ਼ ਹੁੰਦੇ ਨੇ। ਕਿ ਮਤਲਬ ਏ ਓਈ ਕੁੜੀ ਏ ਜਿਹਨੂੰ ਅਸੀਂ ਮਤਲਬ ਇੱਕ ਟੈਮ ਤੇ ਕਹਿੰਦੇ ਸੀ ਕੇ ਹੈ ਈ ਨਈ।
ਤਨੋ। ਓਹੀ ਤਾਂ ਮੈਂ ਗੱਲ ਕਰਦੀ ਸੀ ਸੁਣਦੀ ਸੀ ਤੁਹਾਡੀਆਂ ਗੱਲਾਂ। ਵੀ ਉੱਥੇ ਜ਼ਰੂਰ ਜਾਣਾ ਗਾ, ਇੱਕ ਵਾਰੀ। ਕਿਉਂਕਿ ਇਸ ਕਈ ਆਰੀ ਲੱਗਦਾ ਜ਼ਿੰਦਗੀ ਬੋਤ ਛੋਟੀ ਆ।
ਹਾਂ।
ਹਾਏ ਐਡੀ ਲੰਬੀ ਜ਼ਿੰਦਗੀ ਤੇ ਆਹੀ ਕੁਛ-ਆਹੀ ਕੁਛ ਮੈਨੂੰ ਨਾ। ਬਸ ਇਹ ਆ, ਕਿ ਘਰ ਚ ਸਾਰਾ ਕੁਝ ਸਈ ਰਹੇ।
ਬਿਲਕੁਲ-ਬਿਲਕੁਲ ਤੁਸੀਂ ਓਦੇ ਤੇ ਭਰੋਸਾ ਰੱਖੋ। ਬਿਲਕੁਲ, ਓਦੇ ਤੇ ਭਰੋਸਾ ਰੱਖੋ ਵਿਸ਼ਵਾਸ ਕਰੋ, ਓਦੇ ਦਰ ਤੇ ਇੱਕ ਵਾਰੀ ਜਾ ਕੇ ਆਓ ਨਈ ਵੀ ਜਾ ਸਕਦੇ ਨਾ, ਤੁਸੀਂ ਓਨੂੰ ਦਿਲੋਂ ਯਾਦ ਕਰੋ। ਸਾਨੂੰ ਆਪ ਦਰਸ਼ਨ ਦੇ ਕੇ ਜਾਣਗੇ, ਮੈਂ ਆਪਣੇ ਹਸਬੈਂਡ ਦੀ ਗੱਲ ਦੱਸਦੀ ਆਂ ਤਾਨੂੰ, ਮੇਰੇ ਹਸਬੈਂਡ ਪਹਿਲੋਂ ਹਰਸ਼ ਨਿਕਲ ਜਾਂਦੇ ਹੁੰਦੇ ਸੀ ਹੈਮਕੁੰਡ ਸੈਬ, ਤੇ ਪਿਛਲੇ ਸਾਲ ਨਾ ਏ ਰੋ ਈ ਪਏ ਕੈਂਦੇ ਮਤਲਬ ਕੱਰ ਦੇ ਥੋਡਾ ਡੈਡੀ ਠੀਕ ਨੀ ਸੀ ਤੇ ਫਿਰ ਜਾ ਨੀ। ਜਦ ਅਸੀਂ, ਸੀ ਇਨਾਂ ਰਾਤੀ ਰੋਨ ਲੱਗ ਗਏ, ਕੈਂਦੇ ਮੇਰਾ ਬੜਾ ਦਿਲ ਕਰਦਾ ਜਾਨ ਨੂੰ ਪਰ ਮੇਰਾ, ਸਰਕਲ ਨੀਂ ਬਣਦਾ ਪਿਆ ਜਾਣ ਦਾ। ਇਹ ਨਾ ਏਦਾਂ ਰੋ ਕੇ ਨਾ ਸੌ ਗਏ, ਮੈਂ ਵੀ ਬਾਬਾ ਜੀ ਅੱਗੇ ਅਰਦਾਸ ਕੀ ਤੀ ਬਾਬਾ ਜੀ ਜਾਂ ਤਾਂ ਦਰਸ਼ਨ ਦਿਓ ਤੇ ਯਾ ਫਿਰ ਏਨਾ ਨੂੰ ਬੁਲਾਓ ਕੋਈ ਸਰਕਲ ਬਣਾਓ ਮਾਰਾਜ ਨੇ ਐਸੀ ਖੇਡ ਵਰਤਾਈ। ਐਸੀ ਖੇਡ ਵਰਤਾਈ, ਰਾਤ ਇਨਾਂ ਨੂੰ ਹੇਮਕੁੰਡ ਸੈਬ ਦੇ ਦਰਸ਼ਨ ਕਰਾਤੇ। ਸਪਨੇ ਦੇ ਵਿੱਚ, ਉਸ ਸਵੇਰੇ ਚਾਰ ਵਜੇ, ਜੈਕਾਰੇ ਲਾਂਦੇ ਪਏ ਐਡੀ ਉੱਚੀ -ਉੱਚੀ ਅਸੀਂ ਸਾਰੇ ਡਰ ਗੇ
ਹਾਂ, ਦੇਖ ਲੋੋ-ਦੇਖ ਲੋੋ, ਬੇ ਸਕ ਮੇਰੇ ਤਾਂ, ਲੋ ਕਂਡੇ ਖੜੇ ਹੋ ਜਾਂਣ
ਹਾਂ ਤੇ, ਪਰਮਾਤਮਾ ਇੰਨੇ ਔ, ਅੰਗ-ਸੰਗ ਸਹਾਈ ਹੁੰਦੇ ਜਿਵੇ ਹਾਂ, ਤੁਸੀਂ ਅਰਦਾਸ ਕਰੋ ਨਾਲ ਹੀ, ਹਾਜ਼ਰ ਹੋ ਜਾਂਦੇ ਤੇ ਫੇਰ ਰੋਣ ਲੱਗ ਗੀ ਕਹਿਦੀ, ਮੈਨੂੰ ਤਾਂ ਇੱਦਾਂ ਲੱਗਾ, ਕਿ ਮੈਂ ਹੁਣੇ ਈ ਜਾ ਕੇ, ਆਇਆ ਹੇਮਕੁਂਟ ਸਾਹਿਬ
ਦੇਖ ਲੋ ਹੈ
ਤੇ ਕਹਿਦੇ, ਮੈਂ ਫੇਸਬੁੱਕ ਖੋਲ੍ਹੀ, ਸਾਰੀਆਂ ਹੇਮਕੁੰਟ ਸਹਿਬ ਦੀਆਂ ਫੋਟੋਆਂ ਇਂਸਟਾ ਖੋਲ੍ਹਿਆ, ਸਾਰੀਆਂ ਹੇਮ
ਸੈਬ ਦੀਆਂ ਫੋਟੋਆਂ, ਬਸ ਦਰਸ਼ਨ ਈ ਦਰਸ਼ਨ ਹੋ ਗੇ, ਖੁੱਲੇ ਦਰਸ਼ਨ ਬਿਲਕੁਲ ਜੀ
ਕਿ ਤੁਸੀਂ ਮਤਲਬ, ਕੈੱਦੇ ਤੁਸੀਂ ਕੋਈ ਕਹਿ ਦੇ ਵੇ ਕੇ ਦੇਖੋ, ਪਰਮਾਤਮਾ ਆਪ, ਚੱਲ ਕੇ ਆ ਜਾਂਦਾ ਐ
ਚੱਲ ਕੇ, ਆ ਜਾਂਦਾ ਸੀ।
ਤੇ ਮਤਲਬ, ਜਦੋਂ ਅਸੀਂ ਗੁਰਦੁਆਰੇ, ਜਾਂਨੇ ਆਂ ਨਾ ਤੇ ਪਰਮਾਤਮਾ, ਤਦ ਤੱਕ ਸਾਡੇ ਨਾਲ ਆਂਦਾ, ਜਦ ਤੱਕ ਅਸੀਂ ਘਰ ਨੀ ਪੋੱਚ ਜਾਂਦੇ
ਹਾਂ
ਨਾਲ ਆਂਦੇ ਨੇ, ਕਹਿੰਦੇ, ਜੇ ਤੁਸੀਂ ਸਿਮਰਨ ਪਾਠ ਕਰਦੇ ਜਾਉ ਗੇ ਨਾ ਔਦਾ ਤੇ, ਹੋਰ ਵੀ ਮਤਲਬ, ਪਰਮਾਤਮਾ ਹੋਰ ਵੀ, ਮਹੱਤਵ ਦਿੰਦਾ, ਔਦਾ ਹੋਰ ਵੀ
ਹੁੰ-ਹੁੰ-ਹੁੰ, ਮੈਂਥੋ ਤੋਂ ਨਾ, ਇੱਕ-ਦੋ ਚੀਜ਼ਾਂ ਹੋਰ ਪੁੱਛ ਪੁੱਛਣ ਨਈ, ਆਇਆ ਜਿਵੇਂ ਅ, ਇੱਕ ਮੈਂ ਕਿੱਥੇ ਦੇਖਿਆ ਸੀਗਾ, ਵੀ ਕਹਿਦੇ ਇੱਥੇ, ਅ ਜਿਹੜਾ ਸ਼ਰਧਾਈ ਦਾ ਅ ਸ਼ਰਦਾਈ ਦੀ, ਅਰਦਾਸ ਹੁੰਦੀ ਆ ਔ ਕਰਾਣੀ ਸੀ ਅ ਟਾਲਾ ਸਾਹਿਬ, ਹਾਂ ਕਹਿਦੇ ਔ ਹਾਂ ਸ਼ਹੀਦੀ ਤੇਗ ਔ ਜ਼ਰੂਰ ਕਰਵਾਓ ਕੈਂਦੇ, ਬੋਤ ਵਧੀਆ ਹੁੰਦੀ ਆ ਔਹ ਔਹੀ, ਮੈਂ ਇੱਕ-ਦੋ ਗੱਲਾਂ ਹਾਂ, ਇੱਕ-ਦੋ ਗੱਲਾਂ ਤਾਥੋ ਤੋਂ ਔਹੀ, ਪੁੱਛਣੀਆਂ ਸੀ, ਵੀ ਕਿੱਦਾਂ ਕਰੀਏ ਕੀ ਆ
ਤੁਸੀਂ ਤਾ ਹਾਂ, ਟਾਲਾ ਸਹਿਬ ਜਾਓ ਉੱਥੇ ਰਸਦ ਮਿਲਦੀ ਐ, ਸ਼ਹੀਦੀ ਦੇਗ ਦੀ ਤੇ ਓਂ ਲੈ ਕੇ, ਅਪਣੀ ਜੋ ਵੀ ਅਰਦਾਸ ਹੈ ਔ ਕਰਕੇ ਉੱਥੇ, ਉੱਧਰ ਅੰਦਰ ਫੜਾ ਦਿਓ, ਔਥੇ ਰੋਜ਼ ਅਰਦਾਸ ਹੁੰਦੀ ਏ, ਸ਼ਹੀਦੀ ਦੇਗ ਨਾ ਜਿਹੜੀ ਸ਼ਹੀਦੀ ਦੇਗ ਦੀ, ਅਰਦਾਸ ਹੁੰਦੀ ਐ ਨਾ, ਔ ਬੜੀ ਜਲਦੀ ਪੂਰੀ ਹੋ ਜਾਂਦੀ ਐ ਕਿਉਂਕਿ, ਸ਼ਹੀਦ ਖੁਸ਼ ਹੁੰਦੇ ਨੇ, ਇਸ ਦੇਗ ਦੇ ਨਾਲ, ਹਾਂ ਸ਼ਹੀਦਾਂ ਦਾ ਪੈਰਾ ਲੱਗ ਜਾਂਦਾ ਐ
ਠੀਕ ਆ ਨਾ ਮੈਂ, ਇੱਕ-ਦੋ ਗੱਲਾਂ ਪੁੱਛਣੀਆਂ ਮੈਂ ਤੋਨੂੰ, ਕਰੂੰਗੀ ਨਾ ਕੋਲ, ਫੇਰ ਇੱਕ-ਦੋ ਹੋਰ ਗੱਲਾਂ ਵੀ, ਪੁੱਛੂਗੀ ਠੀਕ ਆ, ਤੁਸੀਂ ਮੈਨੂੰ ਦੱਸਿਓ ਜ਼ਰੂਰ, ਮੈਂ ਥੋਨੂੰ? ਦਸ ਕੁ ਮਿੰਟ ਬਾਅਦ ਜਦੋਂ ਕਾਲ ਕਰੂਗੀ, ਤੁਸੀਂ ਮੈਨੂੰ ਜ਼ਰੂਰ ਦੱਸਿਉ ਏਹ ਸਾਰੀਆਂ ਚੀਜ਼ਾਂ, ਮੈਂ ਕਰਾਣੀਆਂ ਨੇ, ਠੀਕ ਆਂ ਨਾ ਹਾਂਜੀ, ਔ, ਕੇ ਜੀ, ਸਾਸ ਰੀ ਕਾਲ